ਔ
ਹੈਲੋ
ਹਾਂਜੀ ਸਸ਼੍ਰੀ ਕਾਲ ਜੀ।
ਹਾਂਜੀ।
ਵਦੀਆ ਜੀ ਵਦੀਆ ਤੁਸੀਂ ਸੁਨਾਔ ਕੀ ਹਾਲ-ਚਾਲ ਨੇ?
ਅਪਨਾ ਵੀ ਬੋਤ ਵਧੀਆ ਮਾਲਕ ਨੇ ਚੜਦੀ ਕੱਲਾ ਚ ਰੱਖੇਆ ਜੀ।
ਚਲੋ ਵਧੀਆ ਜੀ ਵਧੀਆ ਚੜਦੀ ਕਲਾ ਚ ਈ ਚਾਈਦੇ ਆ, ਹੋਰ ਕੀ ਕਰਦੇ ਸੀਗੇ
ਕੁਛ ਨੀ, ਤਿ ਸੁਨਾਓ
ਬੱਸ ਵਧੀਆ ਯੀ, ਚਲੋ ਅੱਜ ਅਪਾ ਹਨਾ ਪੜਾਈ-ਲਿਖਾਈ ਦਾ ਕਿੰਨਾ ਕ ਮਾ ਪਲ ਹੈਗਾ ਆਪਨੀ ਜ਼ਿੰਦਗੀ ਦੇ ਟੁਸ ਵਿਸ਼ੇ ਤੇ ਗੱਲ ਕਰਦੇ ਆਂ ਹਨਾ, ਤੋਡਾ ਕੀ ਵਿਚਾਰ ਆ ਵੀ ਹਨਾ ਮਤਲਬ ਲੋਕ ਦੇਖੋ ਅ ਅੱਜ-ਕੱਲ ਏਨੀਆਂ ਡਿਗਰੀਆਂ ਕੱਰ ਰੇ ਨੇ ਹਨਾ, ਮਤਲਬ ਹਾਈ ਲੈਵਲ ਦੀ ਪੜਾਈ ਕੱਰ ਰੇ ਨੇ ਤਾਂ ਤਾਨੂੰ ਲੱਗਦਾ ਵੀ ਓ ਆਪਣੇ ਲਈ ਫਾਇਦੇਮੰਦ ਹੈਗੀ ਏ ਯਾ ਕਿਵੇ
ਬਿਲਕੁਲ ਜੀ ਬਿਲਕੁਲ ਦੇਖੋ ਮੈਡਮ ਜੀ ਪੈਲੇ ਪੈਲੋ ਦਾ ਸਮਾਂ ਵੀ ਅਪਾ ਗਲਤ ਨੀ ਕੈੰਦੇ, ਪੈਲੇ ਲੋਕੀ ਪੜੇ ਲਿਖੇ ਘੱਟ ਸੀਗੇ, ਬੋਹਤ ਘੱਟ ਹੀ ਪੜ੍ਹੇ ਲਿਖੇ ਸੀਗੇ, ਪਰ ਓ ਸਮਾਂ ਵੀ ਬੋਤ ਵਧੀਆ ਸੀਗਾ, ਮਤਬ ਬਿਨਾਂ ਪੱਲੇ ਲਿਖੇ ਵੀ ਕੰਮ, ਆਰਾਮ ਨਾਲ ਸਰਦਾ ਪੇਆ ਸੀਗਾ ਇੱਕ-ਦੂਜੇ
ਬਿਲਕੁਲ-ਬਿਲਕੁਲ, ਹਾਂਜੀ-ਹਾਂਜੀ।
ਜੇੜਾ ਸਮਾਂ ਤੇ ਸਾਨੂੰ ਏਦਾਂ ਲੱਗਦਾ ਐ ਕਿ ਅੱਜ ਦੇ ਟੈਮ ਦੇ ਵਿੱਚ ਹਰ ਇੱਕ ਨੂੰ ਪੜੇਆ-ਲਿਖੇਆ ਹੋਣਾ ਜ਼ਰੂਰੀ ਐ ਪੈਲੀ ਗੱਲ ਤਾਂ ਇੱ ਕੇ ਜੇੜਾ ਪੜੇਆ-ਲਿਖੇਆ ਓਹ ਦੂਜੇ ਨੂੰ ਨੀਵਾਂ ਪਾਦੈ, ਕਿ ਤੂੰ ਅਨਪੜ੍ਹ ਐ ਮੈਂ ਪੜੇਆ-ਲਿਖੇਆ ਵਾਂ ਏ ਸ਼ਰਮਿੰਦਗੀ ਮਹਸੂਸ ਕਰਨੀ ਪੈਂਦੀ ਐ, ਠੀਕ ਐ, ਤੇ ਦੂਜਾ ਆਪਨੀ ਪੜ੍ਹਾਈ ਦਾ ਔ ਗਲਤ ਫੈਦਾ ਚੁੱਕ
ਹਾਂਜੀ-ਹਾਂਜੀ। ਪੈਲਾ ਮਤਲਬ ਪਤਾ ਕੀ ਹੁੰਦਾ ਸੀ, ਦੇਖੋ ਪੈਲਾ ਮਤਲਬ ਲੋਕਾਂ ਨੂੰ ਕੰਮ ਕੱਰ ਲਈ ਬਾਰ ਨੂੰ ਜਾਨਾ ਪੈਂਦਾ ਸੀ, ਔਨਾਂ ਦੇ ਘੱਰ ਦੇ ਵਿੱਚ ਹੀ ਕੰਮ ੲੈਨੇ ਹੁੰਦੇ ਸੀਗੇ ਜੇ ਮੰਨ ਲੋਕਾਂ ਦੇ ਖੇਤ ਹੁੰਦੇ ਸੀਗੇ ਤਾਂ ਖੇਤਾਂ ਤੋਂ ਔਨਾਂ ਨੂੰ ਵਾਧੂ ਮਗਰ ਇਨਕਮ ਆਂਦੀ ਸੀਗੀ ਠੀਕ ਐ, ਕਿਸੇ ਨੇ ਡੰਗਰ-ਵੱਛੇ ਰੱਖੇ ਹੋਏ ਸੀਗੇ, ਦੇਖੋ ਔ ਓਨਾ ਦੀ ਕਮਾਈ ਦਾ ਸਾਧਨ ਸੀਗੇ, ਹਨਾ ਵਪਾਰ ਕਰਦੇ ਸੀਗੇ ਲੋਕ ਮਲਬ ਹੋਰ ਤਰਾ ਵੀ ਹੁਨ ਦੇਖੋ ਅੱਜ-ਕੱਲ ਆਪਾਂ ਨੂੰ ਜਿੜਾ ਕੰਮ ਹੈਗੇ ਕਿਸੇ ਦੂਜੇ ਪਰਸਨ ਦੇ ਆ ਅੰਡਰ ਕਰਨਾ ਪੈਂਦਾ ਐ ਕਿਉਕਿ ਇਦੇ ਕਾਰਕੇ ਦੇਖੋ ਪੜਾਈ ਲਿਖਾਈ ਬੋਹਤ ਜਾਦਾ ਜ਼ਰੂਰੀ ਹੋ ਚੁੱਕੀ ਆ। ਹਾਂਜੀ, ਮਬ ਦੇਖੋ ਆਪਾਂ ਨੂੰ ਨੌਕਰੀ ਲੈਨ ਲਈ ਦੇਖੋ ਹਨਾ ਨੌਕਰੀ ਲੈਨ ਲਈ ਅਪਨੇ ਹੱਥ ਦੇ ਵਿੱਚ ਡਿਗਰੀਆਂ ਹੋਨੀਆਂ ਚਾਈਦੀਆਂ ਨੇ।
ਬਿਲਕੁਲ ਜੀ, ਬਿਲਕੁਲ ਨਾਲੇ ਹੁਨ ਦੇਖੋ
ਹਾਂ
ਹਰ ਕਾਮ ਦੇਨੇ ਔਨਲਾਈਨ ਹੋਨ ਲਈ ਸਾਨੂੰ ਫੋਨ ਚਲਾਨ, ਨੇਆਨੇ ਚੇੜ ਜਾਣਾ ਪੜੇ ਲਿਖੇ ਹੋਨਾ ਜਰੂਰੀ ਏ ਫੇਰ ਈ ਸਾਨੂੰ ਪਤਾ ਲਗੇਆ ਔਪਨ-ਕਲੋਜ਼ ਛੋਟੇ-ਮੋਟੇ ਡਾਕੂਮੈਂਟਸ ਕਿੱਦਾਂ ਸੈਨ ਕਰਨੇ, ਕਿੱਦਾਂ ਪਰ ਅਪਣਾ ਸਾਰਾ ਕੁਝ ਸਾਨੂੰ, ਓ ਚੀਜ਼ਾਂ ਦਿੰਦੇ ਈ ਸਾਨੂੰ ਪੜਾਈ ਦੀ ਬੌਤ ਜ਼ਰੂਰਤ ਤਾ ਅੱਜ ਦੇ ਟੈਮ ਦੇ ਵੇਚ
ਬਿਲਕੁਲ-ਬਿਲਕੁਲ ਨਾਲੇ ਅੱਜ-ਕੱਲ ਪਤਾ ਦੇਖੋ ਕੀ ਐ ਜੀ ਹਨਾ ਜਦੋਂ ਵੀ ਅਪਾ ਘੱਰ ਤੋਂ ਬਾਹਰ ਨਿਕਲਦੇ ਆਂ ਕਿੱਤੇ ਨਾ ਕਿੱਤੇ ਕੋਈ ਬੰਦਾ ਏਹੀ ਜੀ ਗੱਲ ਬੋਲ ਦਿੰਦਾ ਹਨਾ, ਜਿੱਥੇ ਜਿੜਾ ਕਿ ਅਨਪੜ੍ਹ ਬੰਦਾ ਏ ਓਦਾ ਜਵਾਬ ਨਹੀਂ ਦੇ ਪਾਂਦਾ ਤੇ ਓਨੂੰ ਸ਼ਰਮਿੰਦਗੀ ਮਹਸੂਸ ਹੁੰਦੀ ਐ ਖੁਦ ਨੂੰ, ਜਿਸ ਕਾਰ ਕੇ ਹਨਾ ਅੱਜ ਦੇ ਟੈਮ ਜੇ ਓ ਬੰਦਾ ਜਿੰਨਾ ਘੱਟ, ਮਤਬ ਕਿ ਜਿੰਨਾ ਜਾਦਾ ਪੜੇਆ ਲਿਖਿਆ ਹੋਵੇ, ਓਨਾ, ਓਨਾ ਜੈ਼ਦਾ ਈ ਘੱਟਾ। ਕਿਉਂਕੀ ਦੇਖੋ ਹੈਨਾ ਜੇ ਮੰਨਲੋ ਆਪਾਂ ਨੇ ਕਿਤੇ ਕੁਛ ਵੀ ਕਰਨਾ ਅੱਜ ਦੇ ਟਾਈਮ ਚ ਆਪਨੀ ਜ਼ਿੰਦਗੀ ਦੇ ਵਿੱਚ ਆਪਾਂ ਨੇ ਕਿਸੇ ਦੇ ਅੰਡਰ ਜੋਬ ਕਰਨੀ ਆ ਯਾਂ ਆਪਾਂ ਨੇ ਆਪਨਾ ਕੋਈ ਬਿਜਨੱਸ ਵੀ ਚਲਾਨਾ ਖੁਦ ਦਾਂ ਹਨਾਂ ਤਾਂ ਔਦੇ ਲਈ ਪੜ੍ਹ ਪੜ੍ਹਾਈ-ਲਿਖਾਈ ਹੋਨੀ ਸਭ ਤੋਂ ਜਾਦਾ ਜ਼ਰੂਰੀ ਐ।
ਬਿਲਕੁੱਲ ਦੇਖੋ ਜੇੜਾ ਨਈ ਪੜ੍ਹੇ ਲਿ ਖਿਆ ਔ ਵੀ ਬਿਜਨੱਸ ਕਰਦਾ ਐ ਪਰ ਔ ਬਿਜਨੱਸ ਕਰਦੇ ਵਿੱਚ ਮਾਰ ਖਾ ਜਾਂਦੈ ਕਿਉਂ ਕਿਉਂਕਿ
ਹਾਂਜੀ।
ਜੇੜਾ ਏ
ਮਲਬ ਓਹੀ ਐ ਨਾ ਦੇਖੋ ਬੰਦੇ ਦਾ ਦੇਖੋ ਫਿਰ, ਹਾਂ
ਹਾਂਜੀ।
ਨਿੱਕਿਆ-ਨਿੱਕੀਆਂ ਗਲਾ ਕਰਕੇ ਅੱਜ ਪੜਾਈ ਬੋਤ ਇੰਪੋਰਟੈਂਸ ਹੋ ਗਈ।
ਹਾਂਜੀ-ਹਾਂਜੀ ਏ ਤਾ ਗੱਲ ਸਈ ਐ ਨਾਲੇ ਦੇਖੋ ਜਿਵੀ ਨਾ ਹਾ ਆਪਾਂ, ਦੇਖੋ ਫੋਨ ਤੇ ਹੀ ਲਗਾਲੋ ਜੇ ਆਪਾਂ ਨੇ
ਹਾਂਜੀ। ਫੋਨ ਤੇ ਈ ਲਗਾ ਲੋ ਹਣਾ, ਆਪਾ ਨੇ ਜੇ ਫੋਨ ਤੇ ਕੁਛ ਵੀ ਕਰਨਾ, ਹੁਣ ਦੇਖੋ ਮੰਨ ਲਓ ਆਪਾ ਕਰ ਤੋ ਬਾਹਰ ਗਏ ਆ ਕਿਤੇ, ਤੇ ਮੰਨ ਲੋ ਆਪਾ ਨੂੰ ਦੇਖੋ ਹਨਾ ਬਾਹਰ ਜਾ ਕੇ ਕੋਈ ਅ ਜ਼ਰੂਰਤ ਪੈਗੀ ਆਪਾਂ ਨੂੰ ਮੰਨ ਲੋ ਘਰੋ ਕੋਈ ਰਿਪੋਟ ਮੰਗਾਣ ਦੀ ਜੁਰਤ ਪੈਗੀ, ਕੋਈ ਫੋਟੋ ਚਾਈਦੀ ਜੇੜੀ ਆਪਾਂ ਘਰ ਪੁੱਲ ਆਏ ਹਨਾ, ਤਾ ਦੇਖੋ ਜੇ ਕੋਈ ਪੜੇਆ-ਲਿਖ ਖੇਆ ਬੰਦਾ ਹੈਗਾ ਦੇਖੋ, ਹਣਾ ਤਾ ਓ ਆਪਾਂ ਨੂੰ ਆਰਾਮ ਨਾਲ ਪੇਜ ਸਕਦਾ, ਜੇ ਹੁਣ ਆਪਾ ਕਹੀਏ ਕੀ ਆਪਣੇ ਜੇੜੇ ਬਜ਼ੁਰਗ ਸੀਗੇ ਦਾਦਾ-ਦਾਦੀ, ਹਨਾ ਓਨਾ ਨੂੰ ਤਾ ਦੇਖੋ ਫੋਨ ਵੀ ਨੀ ਲਗਾਣਾ ਆਂਦਾ ਇਨਾਂ ਟੱਚ ਫੋਨਾਂ ਤੋ।
ਪਰ ਦੇਖੋ ਓਨਾਂ ਨੂੰ ਨੌਲੇਜ ਕਿੰਨੀ ਸੀਗੀ। ਓ ਅਪਣੇ ਤਜੁਰਬੇ ਦੇ ਨਾਲ ਈ ਕੰਮ ਕਰ ਲੈਂਦੇ ਹੀ।
ਬਿਲਕੁੱਲ-ਬਿਲਕੁੱਲ, ਤਜਰਬੇ ਨਾਲ ਕੰਮ ਕਰ ਲੈਂਦੇ ਸੀਗੇ ਪਰ ਮਲਬ ਜੇੜਾ ਹੁਣ ਅੱ ਜ ਕੱਲ ਦਾ ਜਮਾਨਾ ਆ ਰਿਆ ਦੇਕੋ ਥੋਂਨੂੰ ਪਤਾ ਹਨਾ ਸਾਰਾ ਏ ਆਈ ਦਾ ਜਮਾਨਾ, ਜੇ ਆਪਾ ਨੇ ਕੋਈ ਕੰਮ ਕਰਨਾ ਦੇਖੋ ਸਾਰਾ ਕੰਪਿਉ ਦੇ ਰਾਹੀ ਹੋਏਗਾ ਸਾਰਾ ਫੋਨ ਦੇ ਰਾਹੀ ਹੋਏਗਾ ਹਨਾ, ਕੋਈ ਮਤਲਬ ਏ ਨੀ ਹੈਗਾ ਜਿਵੇ ਪੈਲਾ ਲੋਕ ਅੰਦਾਜੇਆ ਦੇ ਨਾਲ ਕੰਮ ਕਰ ਲੈਂਦੇ ਸੀਗੇ, ਓ ਸਿਸਟਮ ਦਾ ਦੇਖੋ ਜਮਾ ਬੰਦ ਹੋ ਚੁੱਕੇਆ।
ਕਿਉਂਕੀ ਜੇੜੀ ਏ ਆਈ ਟੈਕਨੋਲੋਜੀ ਹੈਗੀ ਆ ਏ ਨਾ ਬਿਲਕੁੱਲ ਐਕੁਰੇਟ ਚੀਜ਼ਾ ਦੱਸਦੀ ਆ ਜਿਵੇ ਗਲ ਤੀ ਦੀ ਕੋਈ ਗੁੰਜਾਇਸ਼ ਈ ਨੀ ਹੁੰਦੀ ਐ, ਏ ਸਮਾਂ ਵੀ ਬੋਤ ਬਚਾਂਦੀ ਐ। ਏ ਸਮਾ ਬਚਾਂਦੀ ਤੇ ਕੰਮ ਐਕੁਰੇਟ ਕਰਦੀ ਐ।
ਬਿਲਕੁੱਲ-ਬਿਲਕੁੱਲ ਏ ਤਾ ਗੱਲ ਸਈ ਆ ਪਰ ਗੱਲ ਏਹ ਆ ਨਾ ਕੀ ਜੇ ਬੰਦੇ ਨੂੰ ਦੇਖੋ, ਹਾਂਜੀ ਜੇ ਆ ਆਪਾ ਨੂੰ ਨੌਲੇਜ ਸਹੀ ਤਰੀਕੇ ਨਾਲ ਤਾ ਯਹ ਸਹੀ ਤਰੀਕੇ ਨਾਲ ਕੰਮ ਕਰੂਗੇ। ਜੇ ਦੇਖੋ ਮੰਨ ਲੋ ਆਪਣੇ ਤੋਂ ਕੁਛ ਵੀ ਗ਼ਲਤ ਪ੍ਰੈਸ ਹੋ ਗਿਆ ਤਾ ਦੇਖੋ ਸਾਰਾ ਸਿਸਟਮ ਆਪਣਾ ਖਰਾਬ ਹੋ ਸਕਦਾ।
ਬਿਲਕੁੱਲ ਜੀ, ਬਿਲਕੁਲ ਖਰਾਬ ਹੋ ਸਕਦਾ ਮੈਮ। ਪਰ ਇਹ ਵੀ ਦੇਖੋ ਨਾ ਜਿਵੇਂ ਕਿ ਅੱਜ ਦੀਆ ਪੜਾਈਆ ਵੀ ਬੋਤ ਮੋ ਮੈਂਗੀਆਂ ਹੋ ਗਈਆਂ ਨੇ ਠੀਕ, ਹਰ ਹਰ ਕੋਈ ਇਸ ਨੂੰ ਅਫੋਡ ਨਈ ਕਰ ਪਾ ਰਿਆ ਠੀਕ ਆ, ਹਰ ਸਿੱਕੇ ਦੇ ਦੋ ਪੈਲੂ ਹੁੰਦੇ ਨੇ ਦੇਖ ਪੜਾਈ ਤੇ ਚਲੋ ਆਪਾਂ ਮੰਨਦੇ ਕਿ ਬੋਤ ਜ਼ਰੂਰੀ ਐ, ਹੁਣ ਅੱਜ-ਕੱਲ ਦੇ ਸਕੂਲ ਦੀ ਫੀਸ, ਐਜੂ ਕੇਸ਼ਨ ਮਤਲਬ ਐਡਮਿ
ਸਬ ਹਾਂਜੀ
ਗੇਂਹੂ ਹੋ ਗਿਆ ਗੇਂਹੂ ਉਗ ਗਿਆ ਆਏ ਦੀ ਕੋਈ ਨਾ ਕੋਈ ਨਵੀ ਐਕਟੀਵਿਟੀ ਕਰਾਂਦੇ ਰੈਂਦੇ ਰੋਜ਼, ਪੇਰੇਂਟਸ ਲਈ ਵੀ ਕਿੰਨਾ ਐਨਾ ਔਖਾ
ਹਾਂਜੀ, ਬਿਲਕੁਲ ਬਿਲਕੁਲ, ਏ ਤਾਂ ਗੱਲ ਤਾਡੀ ਸਈ ਹੈ।
ਬੱਚੇ ਨੂੰ ਪੜਾਣ ਦੀ ਤਾਂ ਰੱਖਦਾ।
ਹਾਂਜੀ- ਹਾਂਜੀ, ਤੇ ਸਬ ਨੂੰ ਇਹ ਵੀ ਹੁੰਦਾ ਕਿ ਸਾਡਾ ਬੱਚਾ ਵਧੀਆ ਸਕੂਲ 'ਚ ਪੜੇ, ਵਧੀਆ ਕੋਲਜ 'ਚ ਪੜੇ, ਤੇ ਵਧੀਆ ਹਨਾ ਕੰਮ ਕਾਰ ਤੇ ਸੈੱਟ ਹੋਵੇ, ਹਾਂਜੀ, ਹਾਂਜੀ।
ਪਰ ਇਹ ਤਾਂ ਸਾਡੀ ਸਰਕਾਰ ਨੂੰ ਚਾਹੀਦਾ ਨਾ ਕਿ ਥੋੜੀ ਜਿਈ ਐਜੂਕੇਸ਼ਨ ਥੋੜਾ ਕੰਟਰੋਲ ਕਰਨ ਉਹਨਾਂ ਦੀਆਂ ਫੀਸਾਂ ਥੋੜੀਆਂ ਕਰਨ ਜਿਵੇਂ ਕਿ ਸਾਰੇ ਬੱਚੇ ਪੜੇ-ਲਿਖੇ ਜਾਣ। ਕਿਉਂਕਿ ਹਾਲੇ ਵੀ ਪੰਜਾਬ 'ਚ ਇਹੋ-ਜਿਏ ਬੱਚੇ ਹੈ ਜਿਹੜੇ ਕਿ ਫੀਸਾਂ ਨੂੰ ਅਫੋਰਡ ਨਈਂ ਕਰ ਸਕਦੇ ਜਿਸ ਕਾਰਨ ਉਹ ਸਕੂਲ ਨਈ ਜਾ ਪਾਂਦੇ
ਹਾਂਜੀ-ਹਾਂਜੀ, ਹੁਣ ਦੇਖੋ ਪਰ ਸਟਾਰਟਿੰਗ ਤੋਂ ਹੀ ਲਾ ਲਓ, ਜਦੋਂ ਆਪਾਂ ਬੱਚੇ ਨੂੰ ਸਕੂਲ 'ਚ ਲਾਨੇ ਆ, ਸਕੂਲ ਦੇ ਵਿੱਚ ਕਿੰਨੀ ਐਕਟੀਵਿਟੀਆਂ ਤੇ ਫਾਲਤੂ ਖਰਚਾ ਕਰਵਾ ਹੁੰਦੇ ਨੇ ਹਨਾ, ਉਹਨਾਂ ਦੀ ਕਿੰਨੀ ਮਹਿੰਗੀ, ਫਿਰ ਦੇਖੋ ਨਾਲ ਬੱਚੇ ਨੂੰ ਟਿਊਸ਼ਨਾਂ ਰੱਖਣੀਆਂ ਪੈਂਦੀਆਂ ਨੇ ਦੇਖੋ ਹਨਾ ਇੱਕ ਸਬਜੈਕਟ ਦੀ ਲਗਾ ਲਓ ਹਰ ਇੱਕ ਸਬਜੈਕਟ ਦੀ ਉਚਨ
ਦੇਖੋ ਹੁਣ ਇਹਨਾਂ ਦੀਆਂ ਬੋਤਲਾਂ ਕਿੰਨੀਆਂ ਫੈਸੀਆਂ ਆ ਗਈਆਂ, ਇਹਨਾਂ ਨੂੰ ਹਰ ਇੱਕ ਤਰੀਕੇ ਦੀ ਡਿਜ਼ਾਇਨ ਵਾਲੀ ਬੋਤਲਾਂ ਚਾਹੀਦੀਆਂ, ਬੈਗ ਚਾਹੀਦੇ ਆ, ਬੈਗ ਵੀ ਨਾ ਦੂਜੇ ਦਿਨ ਫੱਟੇ ਹੁੰਦੇ ਆ ਇਹਨਾਂ ਨੂੰ ਨਿਊ ਡਰੈਸ ਉਹ ਵੀ ਦੋ-ਦੋ ਸੈਟ ਚਾਈਦੇ ਹੁੰਦੇ ਏ ਸ਼ੂਜ਼ ਵਗੈਰਾ, ਮਤਲਬ ਇਹ ਸਭ ਮਿਲਾ ਕੇ ਐਡਮਿਸ਼ਨ ਤੋਂ ਖਰਚੇ ਨੇ ਇਹ ਸਾਰੇ।
ਬਿਲਕੁਲ ਹੁਣ ਤੁਸੀਂ ਯੂਨੀਫੋਰਮਜ਼ ਹੀ ਲਗਾ ਲਓ ਹਨਾ ਸਕੂਲਾਂ ਦੇ ਵਿੱਚ ਤਿੰਨ-ਤਿੰਨ ਤਰਾਂ ਦੀਆਂ ਅਲੱਗ ਅਲੱਗ ਲਗਾਈਆਂ ਹੋਣਗੀਆਂ ਹਨਾ ਮਤਲਬ ਹੁਣ ਦੇਖੋ ਜੇੜਾ ਮਿਡਲ ਕਲਾਸ, ਹੁੰਦਾ ਹਨਾ, ਉਹ ਨਈਂ ਵੀ ਕਰ ਸਕ ਲਗਦਾ ਹੈਗਾ ਪੋਡ, ਪਰ ਦੇਖੋ ਹੁਨ ਕਰ ਕਰਨ ਵੀ ਕੀ
ਦਹੀ ਪੈ ਜਾਂਦਾ, ਬੱਚਿਆਂ ਦਾ ਵੀ ਪੈ ਜਾਂਦਾ। ਪ੍ਰਭੂ ਜੇੜੀ ਐਕਟੀਵਿਟੀ ਦਾ ਖਰਚਾ, ਨਾਲੇ ਰੋਜ਼ ਕੋਈ ਨਾ ਕੋਈ ਸਮਾਨ ਦਾ ਖਰਚਾ। ਅਗਲਾ ਵੀ ਵਿਚਾਰਾ ਕੀ ਕਰੇ, ਕਿੰਨਾ ਕ ਪੈਹਾ ਕਰ ਲੇਗਾ।
ਹਾਂਜੀ-ਹਾਂਜੀ ਬਿਲਕੁਲ ਦੇਖੋ ਮਾਂ-ਬਾਪ ਤਾਂ ਇਹੀ ਸੋਚ ਕੇ ਹਨਾ ਬੱਚੇ ਨੂੰ ਵਧੀਆ ਸਕੂਲ 'ਚ ਲਾ ਦਿੰਦੇ ਨੇ ਵੀ ਚਲੋ ਵਧੀਆ ਐਜੂਕੇਸ਼ਨ ਮਿਲ ਜੇਗੀ। ਵਧੀਆ ਬੱਚੇ ਨੂੰ ਕਾਲਜ 'ਚ ਐਡਮਿਸ਼ਨ ਮਿਲ ਜੂਗੀ ਤੇ ਇਹਦੀ ਜ਼ਿੰਦਗੀ ਅੱਗੇ ਵਧੀਆ ਹੋਊਗੀ ਪਰ ਜੇੜਾ ਮਤਲਬ ਓ ਮਾਂ-ਬਾਪ ਤੇ ਦੇਖੋ ਪ੍ਰੈਸ਼ਰ ਬਣਦਾ ਫਾਲਤੂ ਚੀਜ਼ਾਂ ਦੇ ਖਰਚੇ ਹੁੰਦੇ ਨੇ ਹਨਾ, ਉਹ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇਖੋ ਬੁਰਾ ਪ੍ਰਭਾਵ ਪਾਂਦਾ ਜਿਸ ਕਾਰਨ ਹਨਾ ਉਹਨਾਂ ਦੇ ਘਰ ਦੇ ਹਾਲਾਤ ਵੀ ਨਈ ਸਈ ਰਹਿੰਦੇ ਕਲੇਸ਼ ਵੀ ਹੁੰਦੇ ਨੇ ਕਈ ਘਰਾਂ ਦੇ ਵਿੱਚ ਹਨਾ, ਬੋਹਤ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਹੁਣ ਦੇਖੋ ਬ ਬੱਚੇ ਜੇੜੇ ਅੱਜ-ਕੱਲ ਦੇ ਨੇ ਉਹ ਦੇਖੋ ਇੱਕ-ਦੂਜੇ ਨੂੰ ਦੇਖ ਕੇ ਚੀਜ਼ਾਂ ਜ਼ਿਆਦਾ ਸਿੱਖਦੇ ਨੇ, ਮੰਨ ਲਓ ਇੱਕ ਬੱਚਾ ਹੈਗਾ ਅਮੀਰ ਘਰ ਦਾ, ਇੱਕ ਮਿਡਲ ਕਲਾਸ ਹੋ ਗਿਆ ਤਾਂ ਜੇੜੀਆਂ ਹਰਕਤਾਂ ਉਹ ਬੜੇ ਘਰ ਦਾ ਬੱਚਾ ਕਰੇਗਾ ਤਾਂ ਆਪਣੇ ਬੱਚੇ ਨੂੰ ਇਹ ਹੋਊਗਾ ਵੀ ਹਾਂ ਏਹ ਚੀਜ਼ ਕਰ ਰਿਹਾ ਤਾਂ ਮੈਂ ਵੀ ਇਹ ਚੀਜ਼ ਲੈ ਕੇ ਦੇਖਾ ਜਿਸ ਕਰਕੇ ਘਰਾਂ ਦਾ ਮਾਹੌਲ ਵੀ ਸਈ ਨਈਂ ਰੈਂ।
ਬਿਲਕੁਲ-ਬਿਲਕੁਲ ਸਈ ਗੱਲ ਐ, ਬਿਲਕੁਲ ਸਈ ਗੱਲ ਏ ਕਈ ਆ ਤੁਸੀਂ, ਦੇਖੋ ਇੱਕ ਜੇੜੇ ਮਾਪੇ ਆ ਓਨਾਂ ਲਈ ਕਿੰਨਾ ਮੁਸ਼ਕਿਲ ਹੋ ਜਾਂਦਾ ਓ ਨਾ ਕਈ ਵਾਰੀ ਆਪ- ਆਪਣੇ ਚਾਅ ਨੀ ਪੂਰੇ ਕਰਦੇ, ਓ ਕੈਹੰਦੇ ਚੱਲ ਕੋਈ ਨੀ ਸਾਡਾ ਬੱਚਾ, ਬੱਚਾ ਪੜਾਈ-ਲਿਖਾਈ ਕਰ ਲੇਗਾ ਤੇ ਕੁੱਝ ਵੱਡਾ ਅਫਸਰ ਬਣ ਜੇਗਾ ਅਸੀਂ ਓਦੋ ਚਾਅ ਪੂਰੇ ਕਰ ਲਾਂਗੇ। ਇਕਦਮ ਬੱਚਾ ਜਦੋਂ ਵੱਡਾ ਹੁੰਦਾ ਐ ਓ ਕੈਹੰਦਾ ਨਈਂ ਜੀ ਤੁਸੀਂ ਸਾਡੇ ਲਈ ਕਿੱਤਾ ਕੀ ਐ ਏਹ ਤਾਂ ਮੈਂ ਆਪ ਕਿੱਤ ਤੈ ਜੀ, ਤੇ ਓ ਆਪਣੇ ਮਾਪੇਆਂ ਦੀ ਕਦਰ ਨੀ ਕਰਦਾ ਸਤਕਾਰ ਨੀ ਕਰਦਾ ਫੇਰ ਓਹ, ਫੇਰ ਕਿੰਨੀ ਤਕਲੀਫ਼ ਹੋਂਦੀ ਐ।
ਬਿਲਕੁਲ-ਬਿਲਕੁਲ ਬੱਚੇ ਏਹ ਐ ਨਾ ਦੇਖੋ ਬੱਚੇ ਜਦੋਂ ਬਾਹਰ ਜਾ ਕੇ ਕੋਲਜਾਂ ਵਿੱਚ ਚਾਰ ਬਚ ਚੇਆਂ ਦੇ ਵਿੱਚ ਹੋਰ ਬੈਹੰਦੇ ਨੇ ਤਾਂ ਓ ਭੁੱਲੇ ਜਾਂਦੇ ਨੇ ਕਿ ਅਸੀਂ ਕਿਸ ਘਰੋਂ ਉੱਠ ਕੇ ਹੈਨਾ ਇੱਥੇ ਤੱਕ ਆਏ ਆਂ ਵੀ ਸਾਨੂੰ ਸਾਡੇ ਮਾਂ-ਬਾਪ ਨੇ ਕਿੱਦਾਂ ਭੇਜੇਆ ਹੈਨਾ ਓਨਾਂ ਨੂੰ ਏਹ ਹੁੰਦਾ ਕਿ ਏਹ ਚਾਰ ਬੰਦੇ ਜੇ ਕਿ ਕਿਤੇ ਰੈਸਟੋਰੈਂਟ ਦੇ ਵਿੱਚ ਬੈਹ ਕੇ ਖਾ ਰਏ ਨੇ ਤਾਂ ਮੈਨੂੰ ਵੀ ਜਾਣਾ
ਤੇ ਅਸੀ਼ ਵੀ ਜਾਣਾ ਓਥੇ ਬਿਲਕੁਲ ਭੈਣ ਓਹੀ ਤੇ ਗੱਲ ਐ ਜੇ ਬੱਚਾ ਜੇ ਕਦਰ ਕਰੇ ਕਿ ਸਾਡੇ ਮਾਂਪੇ ਨੇ ਆਪਣੇ ਸ਼ੌਂਕ ਮਾਰ ਕੇ ਸਾਡੀ ਫੀਸਾਂ ਭਰੀਆਂ ਤੁਆਨੂੰ ਪੜਾਆ ਇਥੇ ਕਾਬਲ ਕੀਤਾ ਓ ਸਾਡਾ ਫਰਜ਼ ਐ ਕਿ ਅਸੀਂ ਆਪਣੇ ਮਾਪਿਓ ਨੂੰ ਉੱਪਰ ਲੈ ਕੇ ਜਾਣਾ ਓਨਾਂ ਦੀ ਹਰ ਖਵਾਹਿਸ਼ਾਂ ਪੂਰੀਆਂ ਕਰਨੀਆਂ ਨੇ।
ਹਾਂਜੀ-ਹਾਂਜੀ। ਸਈ ਗੱਲ ਐ ਜੀ, ਦੇਖੋ ਜੇ ਹੁਣ ਮਾਂ-ਬਾਪ ਨਾ ਪੜਾਣ ਬੱਚੇ ਨੂੰ ਦੇਖੋ ਤਾਂ ਵੀ ਨੀ ਸਰਦਾ ਹੈਗਾ। ਕਿਉਂਕਿ, ਅੱਜ ਦਾ ਜ਼ਮਾਨਾ ਏਹ ਹੈ ਕਿ ਦੇਖੋ ਜੇ ਆਪਾਂ ਇਕੱਲੀ ਬੀ ਏ ਡਿਗਰੀ ਨੂੰ ਵੀ ਦੇ ਹਾਂਜੀ-ਹਾਂਜੀ, ਦੇਖੋ ਜੇਹੜੀ ਬੀ ਏ ਆ ਹੈਨਾ। ਡਿਗਰੀ ਆ ਆਪਣੀ ਗ੍ਰੈਜੂਏਸ਼ਨ ਹਾਂਜੀ ਓਹਨੂੰ ਤਾਂ ਦੇਖੋ ਅੱਜ-ਕੱਲ ਕੋਈ ਮੰਨਦਾ ਕੁਛ ਨੀ ਹੈਗਾ, ਸਭ ਤੋਂ ਪੈਹਲਾਂ ਅਗਲਾ ਦੇਖਦਾ ਬੱਚੇ ਨੂੰ ਬੋਲਣਾ ਚੱਲਣਾ ਹੈਨਾ ਵੀ ਉਹਦੀ ਕਮਿਊਨੀਕੇਸ਼ਨ ਸਕਿਲਸ ਕਈਆਂ ਜਿਆਂ ਨੇ। ਚਾਰ ਲੋਕਾਂ ਦੇ ਵਿੱਚ ਖੜ ਕੇ ਓ ਗੱਲਬਾਤ ਕਰਨ ਦਾ ਤਰੀਕਾ ਹੈਨਾ ਏਹ ਚੀਜ਼ਾਂ ਉਦੋਂ ਹੀ ਆਂਦੀਆਂ ਨੇ ਬੱਚੇ ਨੂੰ ਜਦੋਂ ਬੱਚਾ ਵਧੀਆ ਪੜਦਾ-ਲਿਖਦਾ ਹੈਨਾ ਓਹਨੂੰ ਸਹੀ ਨੌਲੇਜ ਮਿਲਦੀ ਐ। ਤੇ ਤਾਂ ਜਾ ਕੇ ਕਿਤੇ ਬੱਚਾ ਇੰਟਰਵਿਊ ਵਗੈਰਾ ਅੱਗੇ ਦਿੰਦਾ ਹੈਨਾ ਤਾਂ ਮਤਲਬ ਉਦੀ ਕੰਮ ਕਰਨ ਦੀ ਸੈਟਿੰਗ ਆਂਦੀ ਐ।
ਓਹਨੂੰ ਵੱਡੇਆਂ ਸਤਕਾਰ ਕਰਨਾ ਆਣਾ ਚਾਈਦੈ ਤੇ ਇੱਕ ਗ਼ਰੀਬ ਬੱਚੇ ਦੀ ਮਦਦ ਵੀ ਕਰਨੀ ਆਣੀ ਇਹ ਨੀ ਕਿ ਕਿਸ ਨੂੰ ਹੈਗੀ ਏ ਕੈਹੰਦੇ ਨੇ ਜੇ ਅਸ ਅਸੀ ਦੋ ਹੁਣ ਚਾਰ ਹੱਥ ਨ ਦਿੰਦਾ ਇਹ ਸੀਖ ਸਾਨੂੰ ਆਪਣੇ ਬੱਚੇ ਨੂੰ ਸਿਖਾਣੀ ਚਾਈਦੀ ਐ।
ਬਿਲਕੁਲ-ਬਿਲਕੁਲ ਸਹੀ ਗੱਲ ਐ ਜੀ। ਮਤਲਬ ਹੈਨਾ ਬੱਚਿਆਂ ਨੂੰ ਵੀ ਥੋੜਾ ਦੇਖਣਾ ਚਾਈਦਾ ਵੀ ਹੈਨਾ ਜਿੰਨੇ ਕੁ ਮਤਲਬ ਆਪਾਂ ਹੈਗੇ ਹਾਂ ਤਾਂ ਓ ਹਿਸਾਬ ਨਾਲ ਜੇ ਚੱਲੀਏ। ਤਾਂ ਆਪਾਂ ਅੱਗੇ ਜ਼ਿੰਦਗੀ ਦੇ ਵਿੱਚ ਵੀ ਕੁੱਛ ਕਰ ਸਕਦੇ ਆਂ ਜੇ ਆਪਾਂ ਇੱਕ ਦੂਜੇ ਨੂੰ ਦੇਖ ਕੇ ਚੱਲਾਂਗੇ। ਕਿ ਹਾਂਜੀ ਅਸੀਂ ਵੱਡੇ ਸਕੂਲਾਂ ਦੇ ਵਿੱਚ ਆ ਗਏ, ਵੱਡੇ ਕਾਲਜਾਂ ਦੇ ਵਿੱਚ ਆ ਗਏ ਤਾਂ ਹਾਂਜੀ-ਹਾਂਜੀ ਜੇ ਆਪਾਂ ਓਹ ਚੀਜ਼ਾਂ ਕਰਾਂਗੇ ਤਾਂ ਕਦੇ ਵੀ ਬੱਚਾ ਅੱਗੇ ਕਾਮਯਾਬ ਨਹੀਂ ਹੋ ਸਕੇਗਾ। ਹਾਂਜੀ-ਹਾਂਜੀ। ਹਾਂਜੀ, ਬਾਕੀ ਹੈਨਾ ਚਲੋ ਥੋੜਾ ਪੇਰੈਂਟਸ ਨੂੰ ਵੀ ਕਰਨੀ ਚਾਈਦੀ ਐ ਤੇ ਬਾਕੀ ਸਕੂਲ ਟੀਚਰਾਂ ਵੱਲੋਂ ਵੀ ਏ ਐਫਰਟ ਹੋਣੇ ਚਾਈਦੇ ਨੇ ਸਰਕਾਰ ਵੱਲੋਂ ਵੀ। ਬੱਚੇਆਂ ਦੀ ਜੇਹੜੀ ਪੜ੍ਹਾਈ ਆ ਹੈਨਾ ਉਸ ਤੇ ਵੀ ਓਹਨਾਂ ਨੂੰ ਕੰਟਰੋਲ ਚ ਰੱਖੇਆ ਜਾਵੇ। ਹਾਂਜੀ ਚਲੋ ਠੀਕ ਐ ਜੀ, ਵਧੀਆ ਲੱਗਿਆ ਤੁਹਾਡੇ ਨਾਲ ਪੜ੍ਹਾਈ ਦੇ ਵਿਸ਼ੇ ਤੇ ਗੱਲ ਕਰਕੇ। ਓਕੇ ਜੀ ਸਸ਼ ਸ੍ਰੀ ਕਾਲ।
ਗੇ ਬਹੋਤ ਹੀ ਸਸ਼ ਸ਼੍ਰੀ ਕਾਲ।
ਹਾਂਜੀ ਓਹ ਸਸ ਸ਼੍ਰੀ ਕਾਲ ਜੀ।